ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਆਕਾਲ ਜੀ ਹੋਰ ਘਰ ਪਰਿਵਾਰ ਵਧੀਆ।
ਹਾਂਜੀ ਸਭ ਪਰਿਵਾਰ ਵਧੀਆ ਤੁਸੀਂ ਸੁਣਾਓ।
ਵਧੀਆ ਕੀ ਕਰ ਰਹੇ ਅੱਜ ਕੱਲ।
ਬਸ ਕੁਛ ਨੀ ਜੀ। ਅੱਜ ਸਾਡੇ ਇਥੇ ਪਾਣੀ ਨੀ ਆਇਆ ਤੇ ਮੈਂ ਉਹੀ ਵੇਖ ਰਹੀ ਸੀ ਕਿ ਪਾਣੀ ਕਿੰਨਾ ਜ਼ਰੂਰੀ ਐ ਸਾਡੇ ਸਾਡੇ ਲਈ ਇੱਕ ਦਿਨ ਨੀ ਆ ਰਿਹਾ ਪਾਣੀ ਤੇ ਮਤਲਬ ਕਿੰਨਾ ਔਖਾ ਹੋ ਗਿਆ ਸਾਡੇ ਲਈ ਹਰ ਕੰਮ ਕਰਨਾ।
ਫਿਰ ਗਤੀ ਲਣੇ ਕਿਸੇ ਬੰਦੇ ਦੀ।
ਤੁਹਾਡੀ ਆਵਾਜ਼ ਸਾਫ ਨਹੀਂ ਆ ਰਹੀ ਥੋੜ੍ਹਾ ਜਿਹਾ।
ਮੇ ਕਿਹਾ ਪਾਣੀ ਬਿਨਾ ਗਤੀ ਨੀ ਹੈ ਫਿਰ ਕਿਸੇ ਬੰਦੇ ਦੀ।
ਹਾਂਜੀ, ਹਾਂਜੀ ਪਾਣੀ ਦੇ ਬਿਨਾਂ ਤਾਂ ਹੈ ਹੀ ਨਹੀਂ ਬਿਲਕੁਲ ਹੀ ਨਾ। ਪਾਣੀ ਐ ਤਾਂ ਸਭ ਕੁਛ ਐ, ਦੇਖੋ ਹਰ ਕੰਮ ਪਾਣੀ ਤੇ ਹੀ ਹੈ। ਪੀਣ ਲਈ ਪਾਣੀ ਚਾਹੀਦਾ ਹਰ ਕੰਮ ਲਈ ਮਤਲਬ ਸਬਜ਼ੀ ਅਗਰ ਬਣਾਣੀ ਐ ਤਾਂ ਸਬਜ਼ੀ ਲਈ ਵੀ ਪਾਣੀ ਚਾਹੀਦਾ ਐ। ਕੱਪੜਿਆਂ ਲਈ ਵੀ ਪਾਣੀ ਚਾਹੀਦਾ, ਹਰ ਚੀਜ਼ ਲਈ ਪਾਣੀ ਜ਼ਰੂਰੀ ਐ ਨਾ।
ਬੰਦੇ ਨੇ ਕੋਈ ਵੀ ਕੰਮ ਕਰਨਾ ਐ, ਪਹਿਲੇ ਪਾਣੀ ਤਾ ਈ ਚਾਹੀਦਾ ਓਹਨੂੰ।
ਹਾਂਜੀ, ਹਾਂਜੀ ਪਾਣੀ ਤੇ ਬਹੁਤ ਹੀ ਜਾਦਾਂ ਜ਼ਰੂਰੀ ਐ।
ਤੁਸੀਂ ਸਫਾਈਆਂ ਕਰਨੀਆਂ ਘਰ ਈ ਆ, ਫੇਰ ਬਾਈਕ ਵਗੈਰਾ ਤੁਸੀਂ ਧੋਣੀ ਏ।
ਹਾਂਜੀ, ਹਾਂਜੀ, ਹਾਜੀ, ਹਰ ਕੰਮ ਲਈ ਚਾਹੀਦਾ ਪਾਣੀ ਤੇ।
ਹੋਰ।
ਜਦੋਂ ਪਾਣੀ ਆਂਦਾ ਸਾਨੂੰ ਕਦਰ ਨਹੀਂ ਹੁੰਦੀ ਪਾਣੀ ਦੀ, ਅਸੀਂ ਪਾਣੀ ਕਿੰਨਾ ਵੇਸਟ ਕਰਦੇ ਆ। ਹਨਾ, ਤੇ ਹੁਣ ਪਾਣੀ ਜਦੋਂ ਨਹੀਂ ਆ ਰਿਹਾ ਤੇ ਸਾਨੂੰ ਚੀਜ਼ ਦੀ ਕਿੰਨੀ ਮਤਲਬ ਲੋੜ ਐ, ਕਿ ਸਾਨੂੰ ਚੀਜ਼ ਪਾਣੀ ਨੀ ਆ ਰਿਹਾ ਤੇ ਹਰ ਕੰਮ ਸਾਡਾ ਰੁਕ ਪਿਆ, ਪਿਆ ਪਾਣੀ ਕਰਕੇ
ਪਾਣੀ ਦੀ ਤਾਂ ਕਦਰ ਸਾਰਿਆਂ ਨੂੰ ਹੋਣੀ ਚਾਹੀਦੀ ਐ ਕਿਉਂਕਿ ਪਾਣੀ ਬਿਨਾਂ ਤਾਂ ਕਿਸੇ ਦੀ ਗਤੀ ਨੀ ਐ ਨਾ। ਹੈਲਥ ਵਾਸਤੇ ਵੀ ਬਹੁਤ ਵਧੀਆ ਏ ਪਾਣੀ। ਹਾਂ ਤੇ ਤੁਸੀਂ ਉਹਨੂੰ ਪਲਾਂਟਸ ਨੂੰ ਪਾਣੀ ਦੋਗੇ, ਪੇੜ ਪੌਦਿਆਂ ਨੂੰ
ਹਾਂਜੀ, ਹਾਂਜੀ
ਜਿਹਦੇ ਕਰਕੇ ਠੰਡੀ ਹਵਾ ਵੀ ਮਿਲਦੀ ਏ।
ਹਾਂਜੀ, ਉਹ ਤੇ ਹੈ ਹੀ ਹੈ, ਸਾਡਾ ਸ਼ਰੀਰ ਗਰੋ ਕਰਨ ਵਾਸਤੇ ਵੀ ਸਾਨੂੰ ਪਾਣੀ, ਅਸੀਂ ਪਾਣੀ ਨਾਲ ਈ ਜੀਵੇਤ ਆ ਅਗਰ ਜੀਂਦੇ ਜੀ ਰਹੇ ਆ ਤੇ ਪਾਣੀ ਨਾਲ ਈ ਜੀ ਰਹੇ ਆ ਹਨਾ।
ਸਾਨੂੰ ਅਗਰ ਕੁੱਝ ਖਾ ਰਹਿਆ ਤੁਸੀ ਅਗਰ ਪਾਣੀ ਨੀ ਪੀਵਾਂਗੇ ਤਾਂ ਸਾਡੀ ਰੋਟੀ ਵੀ ਡਾਇਜੈਸਟ ਨਹੀਂ ਹੁੰਦੀ ਉਹਦੇ ਨਾਲ, ਪਾਣੀ ਤੋ ਬਿਣਾ। ਪਾਣੀ ਸਾਡੇ ਲਈ ਇੰਨਾ ਜ਼ਰੂਰੀ ਐ, ਹਾਂਜੀ।
ਨਹੀਂ ਤਾਂ ਫੇਰ ਹਰ ਕਿਸੇ ਦੀ ਲਾਈਫ ਵਿੱਚ ਇੱਕ ਮੋਸਟ ਇੰਪੋਰਟੈਂਟ ਥਿੰਗ ਬਣ ਜਾਂਦੀ ਐ ਨਾ।
ਹਾਂਜੀ‌, ਹਾਂਜੀ ਪਾਣੀ ਤੇ ਹੈ ਹੀ ਮੌਸਮ, ਕਈ ਜਗ੍ਹਾ ਤੇ ਹੁਣ ਮੈਂ ਦੇਖਦੀ ਆ ਕਈ ਵੀਡੀਓਜ਼ ਆਉਂਦੀਆਂ ਵੇ ਪਾਣੀ ਦੀ ਕਿੱਲਤ ਇੰਨੀ ਜ਼ਿਆਦਾ ਹੁੰਦੀ ਹੈ, ਹਰ ਕਈ ਜਗ੍ਹਾ ਤੇ ਸਾਡੇ ਤੇ ਕਈ ਵਾਰੀ ਕਈ ਜਗ੍ਹਾ ਤੇ ਪਾਣੀ ਇੰਨਾ ਜ਼ਿਆਦਾ ਮਿਲ ਰਿਹਾ, ਔਰ ਕਈ ਜਗ੍ਹਾ ਤੇ ਪਾਣੀ ਆਂਦਾ ਈ ਨਹੀਂ ਐ। ਹਫ਼ਤੇ ਦੇ ਵਿੱਚ ਦੋ- ਦੋ, ਤਿੰਨ-ਤਿੰਨ ਵਾਰੀ ਪਾਣੀ ਆਂਦਾ ਤੇ ਬਾਕੀ ਪਾਣੀ ਨੀ ਆਂਦਾ। ਉਹ ਦੇਖ ਲੋ ਆਪਣਾ ਪਾਣੀ ਕਿਵਾਂ ਸੇਵ ਕਰ- ਕਰਕੇ ਰੱਖਦੇ ਨੇ ਆਪਣੇ ਫਿਊਚਰ ਵਾਸਤੇ।
ਤੁਸੀਂ ਰਾਜਸਥਾਨ ਵਾਲੀ ਸਾਈਡ ਦੇਖ ਲਓ, ਉੱਧਰ ਪਾਣੀ ਦੀ ਬਹੁਤ ਜ਼ਿਆਦਾ ਸ਼ੋਰਟੇਜ ਏ।
ਹਾਂਜੀ, ਹਾਂਜੀ, ਪਾਣੀ ਦੀ ਬੜੀ ਸ਼ੋਰਟੇਜ ਐ ਉਸ ਸਾਈਡ ਨਾ, ਰੇਤਲੀ ਐ ਨਾ ਸਾਰਾ ਓਥੇ। ਤੇ ਓਥੇ ਪਾਣੀ ਦੀ ਜ਼ਿਆਦਾ ਸ਼ੋਰਟੇਜ ਏ।
ਬੰਦਿਆਂ ਨੂੰ ਪਾਣੀ ਦੀ ਜ਼ਿਆਦਾ ਕਦਰ ਏ, ਉਹ ਸੰਭਾਲ ਕੇ ਰੱਖਦੇ ਨੇ ਪਹਿਲੇ ਬਾਲਟੀ ਵਗੈਰਾ ਆਪਣੀਆਂ ਭਰਦੇ ਆ। ਓ ਕਿੱਧਰ? ਜ਼ਿਆਦਾ ਜ਼ਰੂਰਤ ਹੋਏ ਉੱਧਰ ਉਹ, ਮਤਲਬ ਫੇਰ ਯੂਜ ਕਰਦੇ ਨੇ।
ਹਾਂਜੀ-ਹਾਂਜੀ, ਉਹ ਤੇ ਹੈਈ ਏ, ਸਹੀ ਕਹਿ ਰਹੇ ਓ ਤੁਸੀਂ ਨਾ।
ਪਾਣੀ ਦੀ ਨਾ ਵੈਸੇ ਹਰ ਕਿਸੇ ਨੂੰ ਇਨਸਾਨ ਨੂੰ ਕਦਰ ਕਰਨੀ ਚਾਹੀਦੀ ਹੈ, ਪਾਣੀ ਨੂੰ ਵੇਸਟ ਨਹੀਂ ਕਰਨਾ ਚਾਹੀਦਾ। ਸਾਨੂੰ ਆਪਣੇ-ਆਪ ਤੇ ਦੇਖਲੋ ਜਦੋਂ ਅਸੀਂ ਬਰੱਸ਼ ਕਰਦੇ ਆਂ, ਤੇ ਅਸੀਂ ਪਾਣੀ ਪਹਿਲੇ ਖੋਲ ਦਿੰਦੇ ਆ, ਟੂਟੀ ਖੋਲ ਕੇ ਰੱਖ ਦਿੰਨੇ ਆ, ਅਸੀਂ ਵੇਖ ਨੀ ਰਹੇ ਕਿ ਪਾਣੀ ਕਿੰਨਾ ਵੇਸਟ ਹੋ ਰਿਹਾ, ਜਦੋਂ ਪਾਣੀ ਪਾਣੀ ਨਹੀਂ ਆਂਦਾ ਤੇ ਸਾਨੂੰ ਪਾਣੀ ਦੀ ਕਦਰ ਪੈਂਦੀ, ਕਿ ਹਾਂ ਸਾਨੂੰ ਉਸ ਤਰ੍ਹਾਂ ਨਹੀਂ ਮਤਲਬ ਪਾਣੀ ਵੇਸਟ ਕਰਨਾ ਚਾਹੀਦਾ ਸੀ। ਅੱਜ ਇਹ ਜੇ ਕਿੱਲਤ ਆ ਰਹੀ ਏ, ਤਾਂ ਸਾਡੇ ਵੇਸਟੇਜ ਕਰਕੇ ਆ ਰਹੀ ਏ, ਅਗਰ ਵੇਸਟ ਕੀਤਾ ਪਾਣੀ ਤੇ ਇਸ ਕਰਕੇ ਹੀ ਪਾਣੀ ਦੀ ਵੇਸਟ, ਪਾਣੀ ਮਤਲਬ ਪਿੱਛੋਂ ਦੀ ਆਣਾ ਬੰਦ ਹੋਗਿਆ, ਪਾਣੀ ਸ਼ੋਰਟੇਜ ਹੋਗੀਆ। ਨਾ, ਵੇਸਟ ਬਹੁਤ ਜਿਆਦਾ ਕਰਦੇ ਆਂ, ਅਸੀਂ, ਹੂੰ।
ਫੇਰ ਜਿੰਨਾ ਬਚਾਓਗੇ ਓਨਾਂ ਫੇਰ ਯੂਜ ਅੱਗੇ ਹੋਂਦਾ ਰਹੇਗਾ, ਪਾਣੀ।
ਹਾਂਜੀ-ਹਾਂਜੀ ਉਹ ਤੇ ਹੈਹੀ ਏ, ਸਹੀ ਗੱਲ ਏ, ਕਈ ਮੈਂ ਦੇਖੀ ਐ ਹਾਂ ਪਾਣੀ ਤੋਂ ਬਿਨਾਂ ਜ਼ਿੰਦਗੀ ਹੈਹੀ ਨਹੀਂ, ਸਹੀ ਗੱਲ ਐ, ਬਿਲਕੁਲ ਠੀਕ ਕਹਿ ਰਹੇ ਹੋ, ਤੁਸੀਂ ਨਾ। ਤੁਹਾਨੂੰ ਪਤਾ ਕਈ ਜਗ੍ਹਾ ਤੇ ਨਾ, ਇਸ ਤਰ੍ਹਾਂ ਮਤਲਬ ਵੱਡੇ-ਵੱਡੇ ਉਹਨਾਂ ਦੇ ਘਰਾਂ ਦੇ ਬਾਹਰ ਹੀ ਡੈਮ ਬਣਾਏ ਹੁੰਦੇ ਨੇ, ਮਤਲਬ ਖੋਦਕੇ ਨੀਚੇ ਹਨਾ। ਕਈ ਪਿੰਡਾਂ ਦੇ ਵਿੱਚ ਲੋਕਾਂ ਨੇ ਕੀਤਾ ਹੁੰਦਾ ਇਸ ਤਰ੍ਹਾਂ ਘਰ ਦੇ ਬਾਹਰ ਹੀ ਵੱਡੇ-ਵੱਡੇ ਹੋਦੀਆਂ ਬਣਾ ਲੈਂਦੇ ਨੇ, ਉਹਦੇ ਵਿੱਚ ਮਤਲਬ ਪਾਣੀ, ਜਿਵੇਂ ਅ ਬਾਰਿਸ਼ ਦਾ ਪਾਣੀ ਆਇਆ, ਸੇਵ ਕਰ ਲਿਆ ਉਹਦੇ ਵਿੱਚ, ਤੇ ਜਦੋਂ ਇਨ ਫਿਊਚਰ ਅਗਰ ਪਾਣੀ ਫਸਲਾਂ ਨੂੰ ਨਹੀਂ ਮਿਲਿਆ, ਤਾਂ ਉਹਦੇ ਵਿੱਚੋਂ ਕੱਢਕੇ, ਮਤਲਬ ਉਹਦੇ ਵਿੱਚੋ ਹੀ ਮਤਲਬ ਯੂਜ ਕਰਦੇ ਨੇ, ਇੱਕ ਸੇਵਿੰਗ ਹੋ ਗਈ ਐ, ਔਰ ਇੱਕ ਪਾਣੀ ਦੀ ਕਦਰ ਹੋ ਗਈ ਏ, ਉਹਨਾਂ ਨੂੰ।
ਸਹੀ ਗੱਲ ਏ। ਖਾਸ ਕਰ ਨਾ ਫਾਰਮਰ ਜਿਹੜੇ ਹੁੰਦੇ ਨੇ ਨਾ, ਇਹਨਾਂ ਨੂੰ ਦਿੱਕਤ ਜ਼ਿਆਦਾ ਆ ਜਾਂਦੀ ਏ ਪਾਣੀ ਦੇ ਚੱਕਰ ਵਿੱਚ।
ਹਾਂਜੀ-ਹਾਂਜੀ।
ਜਦੋਂ ਸ਼ੋਰਟੇਜ ਹੁੰਦੀ ਏ, ਪਾਣੀ ਦੀ ਫਿਰ, ਤਕਲੀਫ਼'ਚ ਆ ਜਾਂਦੇ ਨੇ, ਪਾਣੀ ਖੇਤਾਂ ਨੂੰ ਚਾਹੀਦੈ।
ਖੇਤਾਂ ਨੂੰ ਪਾਣੀ ਚਾਹੀਦਾ, ਹਾਂ, ਹਾਂ। ਹਾਂਜੀ-ਹਾਂਜੀ, ਕਿਉਂਕਿ ਦੇਖੋ ਕੁਛ ਹਾਂ ਪਲਾਂਟ ਅਗਰ ਗ੍ਰੋ ਹੋ ਰਿਹਾ ਤੇ ਪਾਣੀ ਕਰਕੇ ਈ ਗ੍ਰੋ ਹੋ ਰਿਹਾ। ਪਲਾਂਟ ਅਗਰ ਗ੍ਰੋ ਹੋ ਰਿਹਾ, ਤੇ ਪਾਣੀ ਕਰਕੇ ਗਰੋ ਹੋ ਰਿਹਾ, ਉੱਥੋਂ ਈ ਸਾਨੂੰ ਫੂਡ ਮਿਲਦੇ ਆ। ਉੱਥੇ ਈ ਸਾਨੂੰ ਸਭ ਕੁਛ ਮਿਲ ਰਿਹਾ ਨਾ, ਅਗਰ ਅੰਨ ਸਾਡੇ ਘਰ ਆ ਰਿਹਾ ਤੇ ਉੱਥੋਂ ਈ ਆ ਰਿਹਾ। ਮਤਲਬ ਪਾਣੀ ਪ੍ਰੋਪਰ ਖਾਦਾਂ ਨੂੰ ਦਿੱ ਦਿੱਤਾ ਜਾਏ ਤੇ ਤਾਂ ਹੀ ਫਸਲਾਂ ਉੱਗਦੀਆਂ, ਨਹੀਂ ਤੇ ਉੱਗ ਈ ਨਈ ਪਾਣੀਆਂ, ਪਾਣੀ ਤੋਂ ਬਿਨਾਂ ਤੇ।
ਸਹੀ ਗੱਲ ਏ, ਹੁਣ ਤੁਸੀਂ ਬਿਜਲੀ ਵੀ ਵੇਖਲੋ, ਪਾਣੀ ਨਾਲ ਈ ਬਣਦੀ ਏ।
ਹਾਂਜੀ-ਹਾਂਜੀ-ਹਾਂਜੀ। ਹੁਣ ਕਈ ਜਗ੍ਹਾ ਤੇ ਦੇਖੋ ਪਾਣੀ ਮੁਫ਼ਤ ਮਿਲ ਰਿਹਾ, ਅਰ ਕਈ ਜਗ੍ਹਾ ਤੇ ਪਾਣੀ ਦੇਖੋ ਸਾਨੂੰ ਗਿਲਾਸ ਪੀਣਾ ਪੈਂਦੈ, ਤੇ ਸਾਨੂੰ ਪੈਸਿਆਂ ਨਾਲ ਪੀਣਾ ਪੈਂਦਾ ਗਲਾਸ। ਅਸੀਂ ਦੋ ਰੁਪਏ ਗ੍ਲਾਸ, ਤਿੰਨ ਰੁਪਏ ਗ੍ਲਾਸ ਪਾਣੀ ਦੇ ਰੇ ਆਂ, ਉਹ ਪਾਣੀ ਵਿਕ ਰਿਹਾ ਪਾਣੀ। ਕਿ, ਪਾਣੀ ਦੀ ਇੰਨੀ ਸ਼ੌਰਟੇਜ ਹੋ ਗਈ ਐ। ਹਾਂਜੀ-ਹਾਂਜੀ-ਹਾਂਜੀ ਦੇਖਲੋ, ਪਾਣੀ ਦੀ ਸ਼ੌਰਟੇਜ ਐ ਨਾ ਇਸ ਕਰਕੇ ਤੇ ਹਾਂ, ਉੱਥੇ ਪਾਣੀ ਦੀ ਸ਼ੌਰਟੇਜ ਐ, ਤੇ ਉੱਥੇ ਪਾਣੀ ਵਿਕਦਾ। ਤੇ ਕਈ ਜਗ੍ਹਾ ਤੇ ਦੇਖੋ ਸ਼ਬੀਲਾਂ ਲਾਈਆਂ ਹੋਈ ਔਰ ਕਈ ਜਗ੍ਹਾ ਤੇ ਤੁਸੀਂ ਦੇਖੋ ਛਬੀਲਾਂ ਲੱਗੀਆਂ ਹੋਈਆਂ, ਮੁਫ਼ਤ ਪਾਣੀ ਵਿਕ ਰਿਹਾ।
ਓਤਾ ਫੇਰ ਪਾਣੀ ਪਿਲਾਣਾ ਤਾਂ ਫੇਰ ਪੁੰਨੇ ਦਾ ਕੰਮ ਏਨਾ।
ਹਾਂਜੀ-ਹਾਂਜੀ ਓ ਤੇ ਹੈ ਈ, ਪੁੰਨਯ ਦਾ ਕੰਮ ਤੇ ਹੈ ਈਏ, ਸਈ ਕੈ ਰੇ ਤੁਸੀਂ ਨਾ। ਪਾਣੀ ਤੋਂ ਬਿਨਾਂ ਤੇ ਜ਼ਿੰਦਗੀ ਅਧੂਰੀ ਓ ਹੈਗੀ ਏ, ਬਿਲਕੁਲ। ਬੰਦਾ ਰੋਟੀ ਤੋਂ ਬਿਨਾਂ ਰੈ ਸਕਦਾ, ਪਾਣੀ ਤੋਂ ਬਿਨਾਂ ਤਾਂ ਬਿਲਕੁਲ ਹੀ ਨੀਂ ਰੈ ਸਕਦਾ।
ਖਾਸ ਕਰ ਛੋਟੇ ਬੱਚਿਆਂ ਲਈ ਜਾਦਾ ਜ਼ਰੂਰੀ ਏ ਪਾਣੀ, ਕਿਉਂਕਿ ਵੱ ਚਲੋ ਚਾਰ, ਪੰਜ, ਛੇ ਘੰਟੇ ਗੁਜਰ ਲੈਣਗੇ ਬਿਨਾਂ ਪਾਣੀ ਦੇ ਜੇੜੇ ਛੋਟੇ ਹੈਗੇ, ਓਨਾਂ ਨੂੰ ਤਾਂ ਪਿਆਸ ਫੇਰਰ ਲੱਗਦੀ ਐਨਾ।
ਹਾਂਜੀ, ਨਈਂ ਵੈਸੇ ਵੀ ਡਾਕਟਰ ਵੀ ਕੈਂਦੇ ਨੇ ਕਿ ਪਾਣੀ ਸਰੀਰ ਲਈ ਬੜਾ ਜ਼ਰੂਰੀ ਐ। ਤੁਸੀਂ ਮਤਲਬ ਅ ਤੁਸੀਂ ਰੋਟੀ ਖਾ ਰੇਓ, ਨਾ ਓ ਤੋਂ ਅੱਧੇ ਘੰਟੇ ਬਾਦ ਪਾਣੀ ਪੀਆ ਕਰ, ਪਿਆ ਕਰੋ। ਕਈ ਲੋਕਾਂ ਨੂੰ ਆਦਤ ਹੁੰਦੀ ਐਨਾ ਰੋਟੀ ਖਾਂਦੇ-ਖਾਂਦੇ ਪਾਨੀ ਪੀਣ ਦੀ। ਓ ਕੀ ਹੁੰਦਾ ਕਿ ਰੋਟੀ ਡਾਇਜੈਸਟ ਨਈਂ ਹੋ ਪਾਂਦੀ ਓਨਾਂ ਦੀ, ਔਰ ਅੱਧੇ ਘੰਟੇ ਦਾ ਗੈਪ ਅਗਰ ਲੈਕੇ ਤੁਸੀਂ ਪੀਓਗੇ ਨਾ ਪਾਣੀ, ਤੇ ਤੁਆਡੀ ਰੋਟੀ ਅੱਛੀ ਤਰ੍ਹਾਂ ਡਾਇਜੈਸਟ ਹੋ ਜੇਗੀ ਅੰਦਰ ਨਾ, ਡਾਕਟਰ ਵੀ ਕੈਂਦੇ ਨੇ ਓ ਸਾਨੂੰ ਪੰਦਰਾਂ ਤੋਂ ਅਠਾਰਾਂ ਲੀਟਰ ਇੱਕ ਦਿਨ ਚ ਪਾਣੀ ਪੀਣਾ ਚਾਈਦਾ, ਏਨਾ ਸਰੀਰ ਲਈ ਜਰੂਰੀ ਐ ਪਾਣੀ।
ਏਦਾਂ ਬੰਦਾ ਜਾਦਾਤਰ ਪਾਣੀ ਪੀਂਦਾ, ਪਿਆਸ ਈ ਲੱਗਦੀ ਰੈਂਦੀ ਏ ਗਰਮੀਆਂ ਚ।
ਹਾਂ, ਗਰਮੀ ਦੇ ਵਿੱਚ ਰੋਟੀ ਘੱਟ ਖਾ ਰਿਹਾ, ਪਾਣੀ ਜਾਦਾ ਪੀ ਰੇਯਾ।
ਪਾਣੀ ਸਰੀਰ ਲਈ ਜਾਦਾ ਜਰੂਰੀ ਐ।
ਪਾਣੀ ਤਾਂ ਫੇਰ ਸਰੀਰ ਦਾ ਧਿਆਨ ਰਖਦੈ।
ਹਾਂ, ਸਾਡੀ ਹੱਡੀਆਂ ਲਈ, ਸਕਿੰਨ ਲਈ, ਪਾਣੀ ਹੀ ਚਾਹੀਦੈ ਹੀ ਚਾਹੀਦੈ।
ਮੇਰਾ ਰੋਗ ਲਈ, ਬੰਦਾ ਪਾਣੀ ਜਾਦਾ ਪੀਂਦੈ।
ਹਾਂਜੀ-ਹਾਂਜੀ। ਭਾਵੇਂ ਅਪਨੇ ਆਪ ਨੂੰ ਗਰੋ ਕਰ ਲਓ ਤੇ ਭਾਵੇਂ ਤੁਸੀਂ ਐ ਦੇਖੋ ਜਾਨਵਰ ਵੀ ਪਾਣੀ ਤੋਂ ਬਿਨਾਂ ਨਈਂ ਰੈਹ ਸਕਦੇ।
ਓਨਾਂ ਨੂੰ ਪਾਣੀ ਨਾ ਮਿਲੇ, ਤੇ ਓਨਾਂ ਦੀ ਵੀ ਮਤਲਬ ਅਗਰ ਹਾਂ, ਓ ਰੋ ਓ ਵੀ ਰੈਹ ਈ ਨਈਂ ਸਕਦੇ, ਪਾਣੀ ਬੜਾ ਜਰੂਰੀ ਐ, ਹਾਂ। ਪਾਣੀ ਤੋਂ ਬਿਨਾਂ ਤੇ ਏ ਜੀਦੰਗੀ ਅਧੂਰੀ ਐ ਬਿਲਕੁਲ ਈ ਨਾ, ਹਰ ਕੰਮ ਲਈ। ਹੁਣ ਅੱਜ ਸਾਨੂੰ ਪਤਾ ਪਤਾ ਚੱਲ ਰੇਯਾ ਕਿ ਪਾਣੀ ਦੇਖੋ ਨਈਂ ਆ ਰੇਯਾ, ਸਾਡਾ ਸਾਰਾ ਕੰਮ ਰੁਕਿਆ ਪਿਆ ਵੇ ਬਿਲਕੁਲ ਅਸੀਂ ਕੰਮ ਕਰ ਹੀ ਨੀਂ ਪਾ ਰੇ, ਕਿਉਂਕਿ ਹਰ ਕੰਮ ਪਾਣੀ ਨਾਲ ਹੀ ਲਿੰਕ ਕਰ ਰੇਯਾ ਹਰ ਕੰਮ ਪਾਣੀ ਨਾਲ ਹੀ ਲਿੰਕ ਹੋ ਰੇਯਾ ਹਰ ਕਿਸੇ ਦਾ। ਭਾਂਡੇ ਮਾਂਜ ਣੇ ਤੋਂ ਲੈ ਕੇ ਜਿਵੇਂ ਰੋਟੀ ਬਣਾਣ ਤੋਂ ਲੈ ਕੇ, ਸਫਾਈਆਂ ਤੋਂ ਲੈ ਕੇ, ਹਰ ਕੰਮ ਪਾਣੀ 'ਤੇ ਹੀ ਐ। ਪਾਣੀ ਹੋਏਗਾ ਤੇ ਸਾਰੇ ਕੰਮ ਹੋਣਗੇ ਨੀ ਤੇ ਨਈਂ ਹੋਏਗਾ, ਪਾਣੀ ਤੋਂ ਬਿਨਾਂ ਕੰਮ।
ਗੱਲ ਏਦਾਂ ਵੀ ਜਿਵੇਂ ਪਾਣੀ ਪੀਣੈ, ਕੱਪੜੇ ਧੋਣ ਆਸਤੇ ਹੋਰ ਵੀ ਬੋਤ ਚੀਜ ਜਾਂ ਹੁੰਦੀਆਂ, ਪਾਣੀ ਤਾਂ ਬੜਾ ਮੋਸਟ ਇੰਪੋਰਟੈਂਟ ਥਿੰਗ ਹੋ ਗਿਆ ਨਾ ਲਾਈਫ ਚ ਸਾਡੀ।
ਬੋਤ ਲਾਈਫ 'ਚ ਐ, ਲਾਈਫ ਵਿਦਾਊਟ ਵੋਟਰ ਤੇ ਲਾਈਫ ਤੇ ਹੈ ਹੀਨੀ ਨਾ। ਹੈ ਈਨੀ ਲਾਈਫ 'ਤੇ ਇਸ ਤੋਂ ਬਿਨਾਂ ਤਾਂ ਲਾਈਫ ਹੀ ਨੀਂ ਐ ਬਿਲਕੁਲ ਵੀ।
ਸਾਨੂੰ ਤਾਂ ਪਾਣੀ ਨੂੰ ਸੇਵ ਕਰਨਾ ਚਾਈਦੈ ਜਿੰਨਾ ਹੋ ਸਕਦਾ, ਕਿਉਂਕਿ ਪਾਣੀ ਦੇ ਨਾਲ ਕਾਫੀ ਚੀਜਾਂ ਹੋ ਹੀਂ
ਓ ਤੇ ਸਾਡੇ ਤੇ ਡਿਪੈਂਡ ਕਰਦੈ ਨਾ ਹੁਣ ਕਿਵੇਂ ਸੇਵ ਕਰਨਾ, ਕਿਵੇਂ ਨਈਂ ਕਰਨਾ ਅਸੀਂ। ਹੁਨ
ਹਾਂ।
ਅਸੀਂ ਅਪਨੇ ਘਰ ਦੇ ਵਿੱਚ ਜਾਦਾ ਤੋਂ ਜਾਦਾ ਮਤਲਬ ਬਾਲਟੀਆਂ ਵਗੈਰਾ 'ਚ ਭਰ ਕੇ ਰੱਖੀਏ ਪਾਣੀ। ਕਿ ਸਾਨੂੰ ਜਿਵੇਂ ਜਿਵੇਂ ਅੱਜ ਪਾਣੀ ਨਈਂ ਆਯਾ, ਇੱਕਦਮ ਪਾਣੀ ਨਈਂ ਆਯਾ। ਨਈ ਤੇ ਪੈਲੇ ਵ ਅ ਕਈ ਵਾਰੀ ਨਿਊਜ਼ ਚ ਆ ਜਾਂਦਾ ਐ ਕਈ ਵਾਰੀ ਕਿ ਐ ਦੋ ਦਿਨ ਪਾਣੀ ਨੀ ਆਏ, ਤੁਸੀਂ ਸੇਵ ਕਰਕੇ ਰੱਖ ਰਖ ਲੋ ਪਾਣੀ। ਹੁਨ ਇੱਕਦਮ ਪਾਣੀ ਚਲਾ ਜਾਏ ਤਾਂ ਬੰਦਾ ਕਿੱਥੋਂ ਰੱਖੇਗਾ। ਇਸ ਲੀ ਪੈਲੇ ਈ ਬੰਦੇ ਨੂੰ ਅਪਣਾ ਪਾਣੀ ਸੇਵ ਕਰਕੇ ਰੱਖਣਾ ਚਾਈਦੈ ਕਿ ਕੱਲ ਯਾਂ ਦਿਨ ਵਿੱਚ ਆਣ ਵਾਲੇ ਫਿਊਚਰ ਚ ਮਲ ਪਾਣੀ ਕੰਮ ਆਂਦੈ। ਪਾਣੀ ਨੂੰ ਵੇਸਟ ਨਾ ਕਰੋ, ਓਨਾਂ ਨੂੰ ਸੰਭਾਲ ਕੇ ਰੱਖੋ ਪਾਣੀ ਨੂੰ।
ਸਈ ਗੱਲ ਐ, ਤੁਸੀ ਦੇਖ ਸਕਦੇ ਓ ਜਿਵੇਂ ਏ ਸੀ ਚੱਲਦੈ ਏ ਸੀ ਚ ਪਿੱਛੇ ਪਾਣੀ ਨਿਕਲਦਾ ਐ। ਬੂੰਦ ਬੂੰਦ, ਓ ਅਸੀ ਜਾਨ ਦਿੰਨੇ ਆਂ ਐਵੇਂ ਈ। ਤੇ ਓ ਓਧਰ ਬਾਲਟੀ ਰੱਖ ਲੋੋ।
ਹਾਂਜੀ, ਓ ਵੀ ਸੇਵ ਹੋ ਜਾਂਦਾ, ਸਈ ਕੈ ਰੇ ਓ ਤੁਸੀਂ ਹਾਂ। ਹਾਂਜੀ। ਐ ਵੀ ਸੇਵ ਹੋ ਜਾਂਦਾ ਪਾਣੀ ਨਾ। ਮਤਲਬ ਕਿ ਐ ਪਾਣੀ ਸੇਵ ਕਰਕੇ ਤੁਸੀ ਅਗਰ ਤੁਆਡੇ ਘਰ ਇਨਵੇਟਰ ਲੱਗਾ ਹੋਏਆ, ਇਨਵੇਟਰ ਦੇ ਵਿੱਚ ਵੀ ਤੁਸੀ ਪਾਣੀ ਯੂਜ ਕਰ ਸਕਦੇ ਓ। ਤੁਆਨੂੰ ਅਗਰ ਪਤਾ ਕਿ ਇਨਵੇਟਰ ਚ ਪਾਣੀ ਪੈਂਦਾ ਨਾ ਜੇੜਾ ਓ ਪਾਣੀ ਏ ਸੀ ਦਾ ਹੀ ਪੈਂਦਾ ਏ ਸੀ ਦਾ ਈ ਯੂਜ ਹੁੰਦਾ ਪਾਣੀ। ਜਾਂ ਫੇਰ ਤੁਸੀ ਕੈ ਲਓ ਐਕੁਆ ਦਾ ਪਾਣੀ ਯੂਜ ਹੁੰਦੈ। ਐ ਦੋ ਪਾਣੀ ਯੂਜ ਐ। ਜਾਂ ਤੁਸ ਅਗਰ ਤੁਆਡੇ ਓਦੇ ਚ ਹੈ ਪਾਣੀ ਤਾਂ ਤੁਸੀ ਉਸ ਪਾਣੀ ਨੂੰ ਪਲਾਂਟ ਵਿੱਚ ਵੀ ਯੂਜ ਕਰ ਸਕਦੇ ਓ। ਏ ਸੀ ਦੇ ਪਾਣੀ ਨੂੰ। ਤੇ ਔਨੂੰ ਤੁਸੀ ਬੇਕਾਰ ਡੋਲੋ ਨਾ ਬਿਲਕੁਲ ਵੀ ਓਨੂੰ ਯੂਜ਼ ਕਰ ਲੋ।
ਹਾਂ, ਯੂਜ ਕਰਨਾ ਈ ਵਧੀਆ ਐ ਕਿਉਂਕਿ ਵੇਸਟ ਕਰਨਾ ਪਾਗਲ ਵਾਲੀ ਗੱਲ ਹੋ ਜਾਂਦੀ ਐ ਨਾ।
ਹਾਂਜੀ ਹਾਂਜੀ, ਓਈ ਨਾ ਪਾਣੀ ਨੂੰ ਸੰਭਾਲ ਕੇ ਰੱਖ ਖੋ, ਅਸੀ ਐਹੀ ਕਵਾਂਗੇ ਕਿਉਂਕਿ ਪਾਣੀ ਨਾਲ ਈ ਸਾਰਾ ਅਗਰ ਪਾਣੀ ਨਾਲ ਈ ਜਿਂਦਗੀ ਚੱਲ ਰੀ ਏ। ਨਈ ਤੇ ਪਾਣੀ ਵਿਦਾਉਟ ਪਾਣੀ ਤੇ ਬਿਲਕੁਲ ਈ ਬੰਦਾ ਰੈ ਨੀ ਸਕਦਾ। ਹਰ ਹਰ ਕੰਮ ਪਾਣੀ ਤੇ ਡਿਪੈਂਡ ਐ। ਹਾਂਜੀ ਹਾਂਜੀ। ਚਲੋ ਜੀ ਬੋਤ ਅੱਛਾ ਲੱਗਾ ਤੁਆਡੇ ਨਾਲ ਗੱਲ ਕਰਕੇ ਮੈਨੂੰ। ਸਤਿ ਸ਼੍ਰੀ ਅਕਾਲ।